ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਤੁਸੀਂ ਸੁਣਾਓ? ਕੀ ਕਰਦੇ ਪਏ ਸੀ?
ਬਸ ਹਜੇ ਤੇ ਕੁਛ ਵੀ ਨੀ, ਬਸ ਬਹੁਤ ਸਿਰ ਦਰਦ ਹੁੰਦਾ ਪਿਆ ਸੀ। ਤੇ ਮੈਂ ਚਾਹ ਬਣਾਈ, ਮੈਂ ਕਿਹਾ ਚਾਹ ਪੀ ਲਾਂ। ਥੋੜਾ, ਠੀਕ ਹੋਏਗਾ, ੳਹੀ ਬਣਾਉਂਦੀ ਪਈ ਆ।
ਹਾਂ, ਅੱਜ ਗੁਰੂ ਨਾਨਕ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ, ਗਏ ਨੀ ਗੁਰਦੁਆਰੇ ਤੁਸੀਂ?
ਹਾਂਜੀ-ਹਾਂਜੀ ਗਏ ਸੀ, ਹੁਣ ਮੈਂ ਆਈ ਹਾਂ ਥੋੜ੍ਹੀ ਦੇਰ ਅੱਧਾਂ ਪੌਨਾ ਘੰਟਾ ਹੀ ਹੋਇਆ, ਮੈਨੂੰ ਆਏ ਨੂੰ। ਹੋ ਆਏ ਅਸੀਂ, ਗੁਰਦੁਆਰੇ ਗਏ ਸੀ।
ਹਮ, ਮੈਂ ਵੀ ਹੁਣੇ ਆਈ ਹ ਆ, ਬਸ ਥੋੜ੍ਹੀ ਦੇਰ ਹੀ ਹੋਈ ਹੈ। ਹਾਂ, ਸਾਡੇ ਇੱਥੇ ਵੀ ਸਵੇਰੇ ਹਾਂ ਸਵੇਰੇ-ਸਵੇਰੇ ਹੀ ਮਤਲਬ, ਜਲਦੀ ਭੋਗ ਪਾ ਦਿੰਦੇ ਨੇ ਅੱਠ ਵਜੇ ਸ਼ੁਰੂ ਕੀਤਾ, ਉਹਨਾਂ ਨੇ ਤੇ, ਸਾਡੇ ਨੌ ਵਜੇ ਤੱਕ ਭੋਗ ਵੀ ਪਾ ਤਾ।
ਅੱਛਾ ਸਾਡੇ ਇੱਥੇ ਵੀ, ਨਹੀਂ ਸਾਡੇ ਤਾਂ ਸਾਢੇ ਦਸ ਭੋਗ ਪਾਂਦੇ ਆ। ਫਿਰ ਕਿਉਂਕ ਸਵੇਰੇ ਬੰਦ ਐ, ਏਥੇ ਕੋਈ ਆਂਦਾ ਈ ਨੀਂ ਐ।
ਹਾਂ, ਐ ਨਾ ਮਤਲਬ ਮੈਂ ਵੇਖਿਆ ਕਿ, ਪੰਜਾਬ ਵਾਲਾ ਸਿਸਟਮ ਅਲੱਗ ਹੁੰਦਾ ਵੈ। ਔਥੇ ਅਲੱਗ ਸਿਸਟਮ, ਹਰ ਸ਼ਹਿਰਾਂ ਵਿੱਚ ਆਪਣਾ ਅਲੱਗ-ਅਲੱਗ, ਇੱਕ ਹੁੰਦਾ ਤਰੀਕਾ ਏਨਾਂ ਦਾ। ਕਿਉਂਕਿ ਓਦਾਂ ਏਨਾਂ ਨੇ, ਸ਼ਬੀਲਾਂ ਤੇ ਲਾ ਦੇਨੀਆਂ ਵਾ ਬਾਰ ਸੜਕਾਂ ਦੇ ਉੱਤੇ, ਓ ਲ ਲੱਗਣਗੀਆਂ ਅੱਜ, ਲੇਕਿਨ ਗੁਰਦੁਆਰਿਆਂ ਵਿੱਚ ਭੋਗ ਜਲਦੀ ਪਾਤਾ ਓਨਾਂ ਨੇ। ਸ਼ਾਮੀ ਫੇਰ ਪਾਠ ਹੋਏਗਾ।
ਮਨਾਣਾ ਈ ਤੀਹ ਤਰੀਕ ਨੂੰ ਐ ਏਧਰ, ਮਨਾ ਈ ਨੀ ਰਹੇ, ਅਜ ਐਵੇਂ ਜਿਵੇਂ ਗੁਰਦੁਆਰੇ ਵਿੱਚ ਅਖੰਡ ਪਾਠ ਰੱਖਦੇ ਆ ਨਾ, ਓ ਰੱਖੇਆ ਤੇ ਬਸ ਪਾਠ ਦਾ ਸਿੰਪਲ ਭੋਗ, ਜਿਵੇਂ ਏਧਰ ਪੰਜਾਬ ਹਰ ਧਿਆਣਾ ਵਿੱਚ ਕਿਵੇਂ ਮਨਾਦੇ ਨੇ ਨਾ ਸਾਡੇ ਏਧਰ ਨੀ। ਹੁਣ ਏਥੇ ਜਿਵੇਂ ਅ ਤੀਹ ਤਰੀਕ ਨੂੰ ਛੇਵੀਂ ਪਾਤਸ਼ਾਹੀ ਦਾ
ਹਾਂ ਤੀਹ ਤਰੀਕ ਦਾ ਏ ਛੇਵੀ ਪਾਤਸ਼ਾਹੀ ਦਾ, ਓਚ ਤੇ ਮਿੱਸੀਆਂ ਰੋਟੀਆਂ ਤੇ ਲੱਸੀ ਬਣੇਗੀ।
ਹਾਂਜੀ -ਹਾਂਜੀ। ਓ ਮਨਾਂਦੇ ਨੇ ਐਥੇ।
ਓਹੋ ਤੇ ਸਾਰੇ ਗੁਰਦੁਆਰੇ ਦਾ ਵਧੀਆ ਹੁੰਦਾ ਵਾ।
ਐਦਰ ਕਰਦੇ ਨੇ।
ਬਸ ਐ ਕਿ ਸਕੂਲ ਚ ਜਦੋਂ ਸਾਡੀ ਛੁੱਟੀ ਹੋਏਗੀ ਤੇ ਜਾਵਾਂਗੇ, ਨਹੀਂ ਤੇ ਸਾਨੂੰ ਦਿੱਕਤ ਪੈ ਜਾਂਦੀ ਬੜੀ।
ਅੱਛਾ, ਤੇ ਤ ਤੀਹ ਨੂੰ ਸਕੂਲ ਖੁੱਲ ਜਾਣੇ ਨੇ?
ਸਾਡੇ ਪੱਚੀ ਨੂੰ ਖੁੱਲਦੇ ਨੇ ਨਾ ਸਕੂਲ। ਸਾਰੀ ਪ੍ਰੋਬਲਮ ਤੇ ਐ ਹੈਗੀ, ਹੁਣ ਤੀਹ ਤਰੀਕ ਪਤਾ ਨੀ ਕੇਹੜੇ ਵਾਰ ਆ ਰੀ ਐ।
ਹਾਂ ਐ ਵੀ ਹੁੰਦਾ ਵੇ, ਬਸ ਗੁਰਦੁਆਰੇ ਤੋਂ ਹੁੰਦਾ ਨਾ ਛੁੱਟੀ ਹੋਏ ਤੇ ਰਾਮ ਨਾਲ ਬੰਦਾ ਚਲਾ ਜਾਂਦਾ ਵੇ।
ਹਾਂ -ਹਾਂ ਮੈਂ ਸੋਚਦੀ ਓਸ ਦਿਨ ਛੁ ਟੀ ਲੈਣੀ ਪਏਗੀ, ਕੋਂ ਗੁਰਪੁਰਬ ਦਾ ਦਿਨ ਐ ਤੇ ਫੇਰ ਸਕੂਲ ਤੋਂ ਛੁੱਟੀ ਕਰਨੀ ਪਏਗੀ ਮੈਨੂੰ।
ਹੋਣੀ ਚਾਹੀਦੀ ਐ, ਸਾਡੇ ਏਧਰ ਨੀ ਹੁੰਦੀ ਛੁੱਟੀ। ਮੇਰੀ ਵਾਲੀ ਸਾਈਡ ਨਾ ਕੋਈ ਦਿਨ ਤਿਉਹਾਰ ਹੋਏ ਬਸ ਜਿਵੇਂ ਹੋਲੀ ਦੀਵਾਲੀ ਹੋਗੀ। ਐ ਚੀਜ਼ਾਂ ਦੀ, ਗੁਰਪੁਰਬ ਦੀ ਵੀ ਨੀ ਛੁੱਟੀ ਹੁੰਦੀ ਸਾਡੇ ਐਧਰ।
ਐ ਬ ਬੜਾ ਫ਼ਰਕ ਪੈ ਜਾਂਦਾ ਵਾ ਐ ਸ਼ਹਿਰਾਂ ਦਾ।
ਹਾਂ, ਜੇ ਪੰਜਾਬ ਵਿੱਚ ਤਾਂ ਨਾ ਮਤਲਬ ਵਧੀਆ ਛੁੱ ਤੇ ਦੇਂਦੇ ਨੇ। ਗੁਰਪੁਰਬ ਵੀ ਬਹੁਤ ਅੱਛਾ ਮਨਾਂਦੇ ਨੇ, ਨਗਰ ਕੀਰਤਨ ਕੱਢਦੇ ਨੇ।
ਹਾਂ, ਮੈਂ ਤੇ ਇਸ ਵਾਰੀ ਸੋਚ ਰੀ ਸੀ ਕਿ ਗਰਮੀਆਂ ਚ ਵੈਸ਼ਨੋ ਦੇਵੀ ਦਾ ਪ੍ਰੋਗਰਾਮ ਬਣਾਂਣ ਦਾ। ਫੇਰ ਬਣਿਆ ਈ ਨੀ। ਥੋੜਾ ਜਿਹਾ ਮੇਰੇ ਹਸਬੈਂਡ ਦਾ ਜੇੜਾ ਕੰਮ ਐ, ਔ ਐਸਾ ਕੰਮ ਐ ਕਿ ਓ ਓਹਨਾਂ ਨੂੰ ਛੁੱਟੀ ਨੀ ਮਿਲਦੀ ਹੈਗੀ। ਓਹਨਾਂ ਬੱਚਿਆਂ ਦੀ ਛੁੱਟੀ ਨੀ ਹੁੰਦੀ, ਕੋਚਿੰਗ ਦੇ ਬੱਚੇ ਜਾਂਦੇ ਨੇ, ਇਸ ਚੱਕਰ ਤੇ ਕਿਤੇ ਜਾ ਈ ਨੀ ਪਾ ਮੈਂ ਸੋ ਸੋਚਦੀ ਫੇਰ ਕਦੀ ਦੋ ਤਿੰਨ ਛੁੱਟੀਆਂ ਆਣਗੀਆਂ, ਫੇਰ ਬਣਾਵਾਂਗੀ।
ਤਾਂ ਬਨਾ ਲੈਣਾ ਪਲੈਨ, ਆ ਜਾਣਾ ਸਗੋ ਐਧਰ ਮੇਰੇ ਵੱਲ ਵੀ ਹੋ ਕੇ ਜਾਣਾ।
ਹਾਂ- ਹਾਂ ਜ਼ਰੂਰ। ਪਰ ਮੈਨੂੰ ਓਥੋਂ ਦਾ ਸਿ ਸਟਮ ਨੀ ਪਤਾ। ਅੱਜ ਤੋਂ ਬੜੇ ਸਾਲਾਂ ਪਹਿਲੇ ਗਈ ਸੀ ਮੈਂ ਘੱਟੋ ਘੱਟ ਹੋਣੇ ਵੀਹ ਪੱਚੀ ਵੀਹ ਬਾਈ ਸਾਲ ਹੋ ਗਏ ਮੈਨੂੰ ਗਏ ਵੈਸ਼ਨੋ ਦੇਵੀ।
ਅੱਛਾ ਮੈਨੂੰ ਵੀ, ਮੈਂ ਤੇ ਏਥੇ ਰਹਿ ਕੇ ਨੀ ਜਾ ਪਾਂਦੀ।
ਅੱਛਾ।
ਮੈਂ ਵੀ ਮਤਲਬ ਵਿਆਹ ਤੋਂ ਪਹਿਲੇ ਈ ਗਈ ਹੋਈ ਆਂ। ਕੋਈ ਟੈਨਥ ਇਲੈਵਨਥ ਇਚ ਸੀ। ਨਈਂ, ਏਟਥ ਵਿੱਚ ਏਟਥ ਵਿੱ ਚੱ ਸੀ ਮੈਂ, ਮੈਂ ਤਾਂ ਗਈ ਸੀ।
ਦੇਖੋ, ਜੇਹੜੇ ਲੋਕਲ -ਲੋਕਲ ਰਹਿੰਦੇ ਔਈ ਨੀ ਜਾ ਪਾਂਦੇ, ਤੇ ਅਸੀ ਕਿੱਥੋਂ ਜਾ ਪਾਵਾਂਗੇ?
ਕੈੱਹਦੇ ਨੇ ਨਾ, ਦੂਰੋਂ ਬੰਦਾ ਸਪੈਸ਼ਲ ਚਾਅ ਨਾਲ ਆ ਜਾਂਦਾ ਐ। ਲੋਕਲ ਵਾਲੇ ਨੀ ਜਾ ਪਾਂਦੇ।
ਸਈ ਗੱਲ ਐ, ਜਿਸ ਤਰ੍ਹਾਂ ਗੋਲਡਨ ਟੈਂਪਲ ਜੇਹੜੇ ਐ ਦਰਬਾਰ ਸਾਹਿਬ ਦੇ ਕੋਲ ਰੈਂਹਦੇ ਨੇ, ਔ ਨੀ ਜਾਂਦੇ।
ਔ ਨੀ ਜਾਂਦੇ ਹਾਂ, ਬਿ ਜਿਵੇਂ ਦੂਰੋਂ ਆਉਦਾ ਨਾ, ਔ ਤੇ ਮ ਮਹੀਨੇ ਦੇ ਮਹੀਨੇ ਵੀ ਚਲੇ ਜਾਂਦੇ ਨੇ, ਔਨਾਂ ਨੂੰ ਹੁੰਦਾ ਹੈ, ਕਿ ਅਸੀਂ ਜਾਣਾ ਵੇ। ਕੋਲ ਵਾਲੇ ਕੈਂਹਦੇ ਨੇ ਜਾਵਾਂਗੇ, ਔਨਾਂ ਦਾ ਜਾਣਾ ਈ ਰੈ ਜਾਂਦਾ ਐ।
ਲੇਕਿਨ, ਹੁਣ ਤੇ ਮੈਂ ਸੁਣਿਆ ਕਿ ਕਾਫ਼ੀ ਚੇਂਜ ਹੋ ਗਿਆ ਦਾ ਵੈ, ਵੈਸ਼ਨੋ ਦੇਵੀ ਦਾ ਸਿਸਟਮ ਜੜਾ ਐ। ਹੁਣ ਤੇ ਟ੍ਰਰੇਨ ਵੀ ਜਾਣ ਲੱਗ ਗੀ ਐ, ਕੱਟਰੇ ਤੱਕ ਤੇ।
ਹਾਂਜੀ ਜਾਂਦੀ ਏ, ਮੈਂ ਵੀ ਸੁਣਿਆ ਜਾਂਦੀ ਏ।
ਪੈਹਲੇ ਤੇ ਬੱਸਾਂ ਦੇ ਵਿੱਚ ਜਾਣਾ ਪੈਂਦਾ ਸੀ, ਉਲਟੀਆਂ ਦਾ ਚੱਕਰ ਰੈਂਹਦਾ ਸੀ, ਹੁਣ ਤੇ ਟ੍ਰੇਨ ਜਾਣ ਲੱਗ ਗੀ ਐ ਵ
ਹਾਂ, ਬਸ ਦ ਬਸ ਦਾ, ਤੇ ਮੈਂ ਵੀ ਨੀ ਕਰ ਸਕਦੀ, ਵੋਮਿਟਿੰਗ ਤੇ ਨੀ ਹੁੰਦੀਆਂ ਮੈਨੂੰ ਲੇਕਿਨ, ਪਤਾ ਨੀ ਸਮੈਲ ਚੱੜਦੀ ਏ ਪੈਟਰੋਲ ਦੀ, ਪਤਾ ਨੀ ਕੀ ਹੁੰਦਾ ਵੇ।
ਮੈਂ ਬਸ ਦਾ ਸਫ਼ਰ ਜ਼ਾਦਾ ਲੰਬਾ ਨੀ ਕਰ ਸਕਦੀ, ਵੱਧ ਤੋਂ ਵੱਧ ਇੱਕ ਘੈਂਟ ਘੰਟੇ ਦਾ ਹੋ ਜੇਗਾ, ਮੇਰੇ ਕੋਲ ਇੱਕ ਘੰਟੇ ਤੋਂ ਉੱਪਰ ਬੱਸ ਚ ਨੀ ਬੈਠ ਸਕਦੀ ਮੈਂ।
ਮੈਂ ਤੇ ਇੱਕ ਘੰਟਾ ਵੀ ਨੀ ਬੈ ਸਕਦੀ ਬ ਬੱਸ ਵਿੱਚ, ਬੜਾ ਔਖਾ ਐ, ਮੈਨੂੰ ਕਿਤੇ ਜਾਣਾ ਹੁੰਦਾ ਏ ਨਾ, ਤੇ ਕਾਰ ਇਚ ਮੇਰਾ ਬੇਟਾ ਨੂੰ ਪ੍ਰੋਬਲਮ ਹੈਗੀ, ਐ ਨੀ ਬੈੰਦਾ।
ਮੈਂ ਕਾਰ ਚ ਬੈ ਜਾਂਨੀ ਆਂ, ਲੇਕਿਨ ਕਾਰ ਚ ਮੈਂ ਅੱਗੇ ਬੈਠ ਕੇ ਸਫ਼ਰ ਕਰ ਲਾਂਗੀ। ਮੈਂ ਪਿੱਛੇ ਬੈ ਕੇ ਨੀ ਕਰ ਸਕਦੀ।
ਐਨੂੰ ਅੱਗੇ ਬਿਠਾਵਾਂ, ਪਿੱਛੇ ਬਿਠਾਵਾਂ, ਐਨੇ ਨੀ ਬੈਣਾ, ਐਨੇ ਪੈਹਲੇ ਸਈ ਹੋ ਜਾਂਦਾ ਸੀ। ਕੇ ਚਲਾ ਜਾਂਦਾ ਸੀ, ਸਈ ਤਰ੍ਹਾਂ। ਕੋਈ ਪ੍ਰੋਬਲਮ ਨੀ ਸੀ, ਫੇਰ ਮੈਨੂੰ ਨਾ ਮੇਰੀ ਮੰਮੀ ਨੇ ਟ੍ਰਿਕ ਦੱਸਿਆ ਇੱਕ, ਕਿ ਤੁ ਨਾ ਜਿਵੇਂ, ਧੁਨੀ ਤੇ ਨਾ ਅਪਣੇ ਬੈਲੀ ਬਟਨ ਤੇ, ਬੈਂਡੇਜ ਲਗਾ ਦੋ, ਪਲੱਸ ਦੇ ਸਾਈਨ ਵੱਕਣ।
ਅੱਛਾ-ਅੱਛਾ-ਅੱਛਾ।
ਔ ਲਗਾਂਦੀ ਸੀ ਮੈ, ਔਦੇ ਨਾਲ ਬੜਾ ਸੋੱਣਾ ਸਫ਼ਰ ਕਰਦਾ ਸੀ, ਜਿਵੇਂ ਕੈੰਹਦੇ ਨੇ ਨਾ ਅਥੋਂ ਹੀ ਹਵਾ ਕਰੋਸ ਹੁੰਦੀ ਏ।
ਹਾਂ-ਹਾਂ-ਹਾਂ-ਹਾਂ।
ਤੇ ਮੈਂ, ਮੈਂ ਲਗਾਈ, ਮੈਂ ਬੜੇ ਅੱਛਾ, ਮੈਂ ਕਿੱਥੇ ਜਾਣਾ, ਜਿਵੇਂ ਪੰਜਾਬ ਵੱਲ ਵੀ ਚਲੇ ਜਾਣਾ, ਕਦੀ ਅਪਣੇ ਘਰ ਵੀ ਹੋ ਆਨਾ, ਦਸ-ਦਸ ਘੰਟੇ ਦਾ ਸਫ਼ਰ ਕਰ ਲੈਂਦੀ ਸੀ, ਇਸ ਵਾਰ ਤੇ ਐਨੇ ਬੜਾ ਹੀ ਪਰੇਸ਼ਾਨ ਕੀਤਾ, ਕੋਈ ਬੈਂਡੇਜ ਨੀ ਅਸਰ ਕੀਤੀ, ਕੋਈ ਦਵਾਈ ਨੀ ਅਸਰ ਕੀਤੀ। ਜਦੋ, ਦਸ ਘੰਟੇ ਦਾ ਸਫ ਸਫਰ ਸੀ, ਔ ਵੀ ਬਾਰਾਂ-ਤੇਰਾਂ ਕੰਟੇ ਚ ਮੁੱਕਿਆ। ਪੂਰਾ ਦਿਨ ਖਰਾਬ ਹੋ ਗਿਆ ਮੇਰਾ ਤੇ।
ਹਾਂ ਸਈ ਗੱਲ ਐ। ਐ ਵੀ ਹੁੰਦਾ ਬੱਚਿਆਂ ਦੇ ਨਾਲ ਦਿੱਕਤ ਹੋ ਜਾਂਦੀ। ਪਰ ਮੈਨੂੰ ਸਭ ਤੋਂ ਜੇ ਲੰਬੇ ਸਫ਼ਰ ਜੇੜੇ ਹੁੰਦੇ ਨਾ, ਔ ਮੈਨੂੰ ਕਾਰਾਂ ਨਾਲੋਂ ਤੇ ਟ੍ਰੇਨਾਂ ਚ ਬੈਟਰ ਲੱਗਦੇ ਨੇ। ਤੁਸੀਂ, ਟ੍ਰੇਨ ਚ ਲੱਤਾ ਸ ਲੰਬੀਆਂ ਕਰ ਸਕਦੇ ਹੋ, ਬੈਠ ਸਕਦੇ ਹੋ ਆਰਾਮ ਦੇ ਨਾਲ, ਅਪਣਾ ਲੇਟ ਸਕਦੇ ਹੋ, ਕਾਰ ਚ ਤੁਸੀਂ ਲੱਤਾਂ ਤੱਕ ਨੀ ਸਿੱਧੀਆਂ ਕਰ ਸਕਦੇ, ਬੜੀ ਦਿੱਕਤ ਹੁੰਦੀ ਐ।
ਹਾਂ ਕਾਰ ਈ ਸਹੀ ਐ, ਅ ਟ੍ਰੇਨ ਈ ਸਈ ਏ, ਸਈ ਦੱਸਾਂ ਤੇ ਮੈਂ। ਲੰਬੇ ਰੂਟ ਦੀ ਤੇੇ ਐ ਏ ਕਿ, ਬੰਦਾ ਆਪਣੀ ਸੀਟ ਰਿਜ਼ਰਵ ਹੁੰਦੀ ਏ।
ਹੂ ਹੂ
ਬੰਦਾ ਲੇਟਦਾ, ਬੱਚੇ ਵੀ ਬੱਚੇ ਨੂੰ ਵੀ ਕੋਈ ਵਾਸ਼ਰੂਮ ਜਾਣਾ, ਕੁਛ ਜਾਣਾ ਕੋਈ ਦਿੱਕਤ ਨੀ ਐ। ਫਿਰ ਗੱਡੀ ਵਿੱਚ ਜਾਓ। ਗੱਡੀ ਵਿੱਚ ਤੇ ਬਾਰ-ਬਾਰ ਰੁ ਰੁਕਵਾੰਦੇ ਰੈਨਗੇ, ਟੋਇਲੇਟ ਜਾਣੈ, ਕੁਛ ਖਾਣੈ-ਪੀਣੈ।
ਹਾਂ-ਹਾਂ, ਐਹੀ ਸ ਐਈ ਕ ਸਭ ਤੋਂ ਵਧੀਆ ਤੇ ਰਾਤ ਦਾ ਸਫ਼ਰ ਰੈੰਦੈ ਬੱਚਿਆਂ ਦੇ ਨਾਲ ਤੇ, ਬੱਚੇ ਸੁੱਤੇ ਹੋਏ ਜਾਂਦੇ ਨੇ ਰਾਤੀ। ਖਰ
ਬਿਲਕ ਬਿਲਕੁਲ ਨਈਂ ਤੇ ਜੇੜਾ ਕੋਈ ਆ ਰ ਰੇਯਾ ਵੇ ਏਨਾਂ ਨੇ ਓ ਲੈਣਾ, ਓ ਦਿਲ ਵੀ ਨੀ ਕਰਦਾ ਏਨਾ ਗੰਦਾ ਹੁੰਦਾ ਏਨਾ
ਓਹੀ ਤੇ ਦਿਨ ਵੇਲੇ ਤੇ ਤੁਸੀਂ ਖਰਚੇ ਕਰ-ਕਰ ਕੋਈ ਕਦੀ ਪਾਣੀ ਦੀ ਬੋਤ ਤਲ ਕਦੀ ਇਡਰ ਕੋਲਡ ਡਰਿੰਕ ਆ ਰੀ ਐ, ਕਦੀ ਕੌਛ ਆ ਰੇਯਾ, ਫੇਰ ਬੱਚਾ ਵੇਖ ਕੇ ਤੇ ਜਿੱਦ ਕਰਦਾ ਹੀ ਹੈਗੈ ਵਾ।
ਕ ਔਰ ਰੇਲਵੇ ਦਾ ਸਮਾਨ
ਰੇਲਵੇ ਦਾ ਸਮਾਨ ਤੇ ਬਹੋਤ ਈ ਮੈੰਗਾ ਹੁੰਦਾ ਵੈ।
ਫੋਨ ਆਂਦਾ ਪੈਯਾ ਥੋਡਾ ਸ਼ਾਏਦ ਸਾਇਲੈਂਟ ਕਰ ਲੋ।
ਹਾਂਜੀ, ਮੈਂ ਸਾਇਲੈਂਟ ਕੀਤਾ ਹੋਯਾ ਵਾ।
ਹਾਂਜੀ-ਹਾਂਜੀ।
ਹਾਂਜੀ।
ਔਰ ਏਨਾ ਗੰਦਾ ਖਾਣਾ ਹੁੰਦੈ ਨਾ ਕਿ ਰੇਲਵੇ ਦਾ ਬੱਚੇ ਜਿੱਦ ਕਰਦੇ ਨੇ ਕਿ ਮੈਨੂੰ ਦੋ, ਦੇ ਫਿਰ ਦਿਲ ਵੀ ਨੀ ਕਰਦਾ ਲੈ ਕੇ ਦੇਣ ਦਾ, ਫਿਰ ਜਬਰਦਸਤੀ ਖਾਂਦੇ ਨੇ, ਫੇਰ ਉਲਟਾ ਬਿਮਾਰ ਹੋਣਾ
ਐਹੀ ਤੇ ਸਾਰੀ ਪ੍ਰੋਬਲਮ ਹੈਗੀ ਐ।
ਰਾਤ ਦਾ ਸਭ ਤੋਂ ਬੈਸਟ ਏ ਬੱਚੇ ਵੀ ਥੋੜੇ ਇੱਕ ਡੇਢ ਘੰਟੇ ਬਾਦ ਓਨਾ ਨੂੰ ਵੀ ਨੀਂਦ ਆਨ ਲਗ ਜਾਂਦੀ ਏ, ਸੁੱਤੇ
ਕਿ ਐ ਹੁੰਦੈ ਕਿ ਅਸੀਂ ਰਿਜਰਵੇਸ਼ਨ ਕਰਾ ਕੇ ਜਾਈਏ ਵੀ ਨਾ, ਤੇ ਅਸੀਂ ਜੇੜਾ ਵਾ ਕਿ ਲੇ ਟ ਨੀ ਸਕਦੇ, ਕਿਉਂਕਿ ਦਿਨ ਵੇਲੇ ਕੋਈ ਲੇਟਣ ਨੀ ਦੇਗਾ ਤਾਨੂੰ। ਸੀਟਾਂ ਸਬ ਨੇ ਖੋਲ ਕੇ ਰੱਖਿਆ ਹੁੰਦੀਆਂ ਰਾਤ ਨੂੰ ਕਮ ਸੇ ਕਮ ਤੁਸੀਂ ਲੇਟ ਤੇ ਸਕਦੇ ਔ ਨਾ, ਜੇ ਦੇਨ ਵੱਲੇ ਤੇ ਬੈਹ ਕੇ ਈ ਜਾਣਾ ਤੇ ਫੇਰ ਦਿੱਕਤ ਰਿਜਰਵੇਸ਼ਨ ਦਾ ਫੈਦਾ ਈ ਕਿ ਹੋਯਾ, ਫੇਰ ਤੁਸੀਂ ਨੋਰਮਲ ਚ ਵੀ ਬੈਹ ਤੇ ਜਾ ਸਕਦੇ ਆਂ।
ਹਾਂ, ਅੱਜ-ਕੱਲ ਤੇ ਨਾ ਹੁਣ ਤੇ ਬਿਲਕੁਲ ਵੀ ਤੁਆਨ ਦੱਸਾਂ ਮੈਂ ਸੀਟ ਨੀ ਹੈਗੀ ਨਾ, ਏਸ ਸੀ ਵਿੱਚ ਸੀਟ ਏ, ਨਾ ਨੋਨ ਏਸੀ ਸੀਟ ਏ, ਮੀਨਾ-ਮੀਨ ਨਾਂ ਪੈਲਾਂ ਓਨੂੰ ਓਵੀ ਵੇਟਿੰਗ ਇਚ ਮਿਲਦੀ ਪਈ ਏ‌।
ਸਹੀ ਗੱਲ ਐ, ਹੁਣ ਤੇ ਮੀਨ ਮੈਂ ਵੀ ਐ ਵੀ ਦਿਨ ਐ ਜਦੋਂ ਮੈਂ ਜਾਣਾ ਸੀ ਪੰਜਾਬ ਤੇ ਮੈਂ ਪੱਚੀ ਮਈ ਦੀਆਂ ਦੇਖ ਅ ਤੋਂ ਸ਼ੁਰੂ ਲੱਗੀ ਹੋਈ ਸੀ ਟਾ ਵੇਖਨ ਮਤਲਬ ਰੋਜ਼ ਹੀ ਵੇਟਿੰਗ, ਨੋ ਰੀਗ੍ਰੈਟ, ਨੋ ਰਿਗ੍ਰੈਟ, ਨੋ ਬੁਕਿੰਗ। ਐਈਓ ਲਿਖਿਆ ਆ ਰੇਯਾ, ਓਦੇ ਵਿੱਚ ਬਾਰ-ਬਾਰ ਅ ਵੇਟਿੰਗ ਲਿਸਟ ਚ ਦੇ ਵਿੱਚ ਮੈਂ ਕੈ ਜੇ ਬ ਦੱਸੋ ਪੇਕੇ ਜਾਣਾ ਵੀ ਔ ਔ ਖਾ ਹੋ ਗਯਾ ਹੁਣ ਤੇ ਸਾਡਾ, ਕਦੀ ਕਦੀ-ਕਦੀ ਤੇ ਮੰਮੀ ਨੂੰ ਕੈੰਨੀਂ ਅ ਕਿ ਇਤਨੀ ਦੂਰ ਤੁਸੀਂ ਤੇ ਵਯਾ ਤਾਂ ਸਾਨੂੰ, ਕਿ ਨਾ ਆਵੇ ਆ ਜਾ ਸਕਦੇ ਨਾ ਕੋਛ ਜਾ ਸਕਦੇ ਐ। ਔਹੋ ਨਾ ਕਿਤੇ ਆ ਸਕਦੇ ਨਾ ਜਾ ਸਕਦੇ, ਤੇ ਔਰ ਮੈਂ ਹੈ ਵੀ ਇੱਕ ਪਾਸੇ ਵਿਆਈ ਆਂ ਕਿ ਜਿੱਥੇ ਕੋਈ ਰਿਸ਼ਤੇਦਾਰ ਵੀ ਨੀ ਆੰਦਾ ਹੈਗਾ। ਕਿ ਬੰਦਾ ਕੋਈ ਅਪਨੇ ਨੂੰ ਮਿਲ-ਗਿਲ ਲਵੇ ਯਾ ਕੁਛ
ਅਲੱਗ ਸਾਈਡ ਹੋ ਜੰਦੈ ਨਾ ਐਹੀ ਹੁੰਦਾ ਏ ਕਿ ਫਿਰ ਕਲ ਅ ਇਕ ਅਲੱਗ ਹੋ ਜਾਂਦੈ ਬੰਦਾ ਕੱਲੇ ਫੇ ਬੜੀ ਦਿੱਕਤ ਆੰਦੀ ਏ।
ਏਧਰ ਵਲੀ ਸਾਈਡ ਤੇ ਬੜੀ ਦਿੱਕਤ ਐ, ਕੋਈ ਨੀ ਆੰਦਾ ਕੋਈ, ਰਿਸ਼ਤੇਦਾਰ ਨੀ ਆੰਦਾ। ਕਿ ਬੰਦਾ ਕੀਰ ਤਰਸਦਾ ਰੈੰਦਾ ਕੋਈ ਹਾਡੇ ਪੇਕਿਆਂ ਚੋ ਆਵੇ ਤੇ ਅਸੀਂ ਓਨੂੰ ਮਿਲੀਏ।
ਜੇ ਬਿਲਕੁਲ, ਨਹੀਂ ਛੁੱਟੀਆਂ ਚ ਈ ਹੁੰਦੈ, ਜਾ ਹੁਣ ਅੱਜ ਕੱਲ ਤੇ ਭੈਣ ਭਰਾਵਾਂ ਨੂੰ ਵੀ ਮਿਲਣਾ ਤੇ ਐਈ ਕੋਈ ਵਿਯਾ ਸ਼ਾਦੀ ਏ, ਤਾਂ ਸਾਰੇ ਕੱਠੇ ਹੋਣਗੇ। ਤੇ ਤਾਂ ਮਿਲਿਆ ਜਾਂਦੈ।
ਐਹੀ ਤੇ ਸਾਰੀ ਦਿੱਕਤ ਐ, ਬਸ।
ਨਈ 'ਤੇ ਪਹਿਲੇ ਕਿਦ ਮੈ ਲੜ-ਲੜ ਕੇ ਇੱਕ-ਦੂਜੇ ਨਾਲ, ਪੂਰਾ ਦਿਨ ਨਿ
ਮਤਲਬ ਕੱ ਕੱਠੇ ਜਦੋਂ ਭੈਣ ਭਰਾ ਬਹਿੰਦੇ ਨੇ ਇੰਨੇ ਸਾਲਾਂ ਬਾਅਦ ਛੱਲ ਜਿਹਾ ਲੱਗਦਾ ਵੇ, ਇੱਕ ਇੱਕ ਅਲੱਗ ਜੀ ਫੀਲਿੰਗ ਆਂਦੀ ਐ। ਅੰਦਰੋਂ ਈ। ਅੱਜ-ਕੱਲ ਦੇ 'ਤੇ ਭੈਣ ਭਰਾ ਵੀ ਇਹੋ ਜੇ ਹੋ ਗਏ ਨੇ। ਉਹਨਾ ਕੋਲ ਟਾਈਮ ਈ ਹੈ ਨੀ ਗਾ।
ਛੋ ਮੈਂ ਜਰਾ ਕੋਅਲ ਅਟੈਂਡ ਕਰ ਲੈ ਫੇਰ ਕਰਦੀ ਆ ਤੁਹਾਡੇ ਨਾਲ ਗੱਲ ਮੈਂ।
ਦੋ ਮਿੰਨਟ ਬਸ ਅ ਠੀਕ ਏ। ਚਲੋ ਜੀ, ਸ਼ ਸ਼੍ਰੀ ਆ
ਚਲੋ ਠੀਕ ਏ, ਸ਼ ਸ਼੍ਰੀ ਕਾਲ, ਓਕੇ।